ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ।
ਹੋਰ ਕਿਵੇਂ ਉਹ ਜੀ?
ਵਧੀਆ-ਵਧੀਆ ਤੁਸੀਂ ਦੱਸੋ?
ਸਬ ਵਧੀਆ ਜੀ, ਹੋਰ ਕੀ ਕਰ ਰੇ ਹੋ?
ਮੈਂ ਬਸ ਹ ਹਾਲੇ ਕਲਾਸ ਤੋਂ ਫਰੀ ਹੋਈ ਸੀ।
ਅੱਛਾ ਜੀ।
ਹਾਂ, ਕਲਾਸ ਲੈ ਰਹੀ ਸੀ ਨਾ ਆਪਣੀ, ਤਾਂ ਹਲੇ ਅੱਧਾ ਘੰਟਾ ਹੈਗਾ, ਮੈਂ ਕਿਹਾ ਚਲੋ ਗੱਲ ਕਰਨੀ ਆ।
ਅੱਛਾ-ਅੱਛਾ, ਅੱਛਾ ਤੇ ਅੱਜ ਕੀ ਬਣਾਉਣ ਦੇ ਵਿਚਾਰ ਕੀ ਆ ਖਾਣੇ ਦਾ ਡਿਨਰ ਦੇ? ਵਿਚ,
ਡਿਨਰ ਵਿੱਚ ਅੱਜ ਬੱਚੇ ਕਹਿ ਰਹੇ ਸੀ, ਉਹਨਾਂ ਨੇ ਪੋਹਾ ਕਟਲੇਟ ਖਾਣਾ ਏ।
ਅੱਛਾ ਜੀ।
ਹਾਂ, ਤੇ ਪੋਹਾ ਕਟਲੇਟ ਵਿੱਚ ਕੀ ਹੁੰਦਾ ਕਿ ਬੜਾ ਹੀ ਮਤਲਬ ਜਲਦੀ ਬਣ ਜਾਂਦਾ ਅਤੇ ਹੈਲਦੀ ਵੀ ਹੁੰਦਾ।
ਹਾਂਜੀ।
ਹੂੰ ਮਤਲਬ ਜ਼ਿਆਦਾ ਓਇਲ ਨਹੀਂ ਲੱਗ, ਦਾ ਓਨ ਦੇਜ, ਏਂਦੇ ਚ ਸਾਨੂੰ ਬਸ ਅਹ, ਉਬਲੇ ਹੋਏ ਆਲੂ ਚਾਹੀਦੇ ਨੇ।
ਹਾਂਜੀ।
ਤੇ ਉਬਲੇ ਆਲੂ ਵਿੱਚ ਅਸੀਂ ਓਟਸ ਜਿਹੜੇ ਹੂੰਦੇ ਨੇ ਨਾ, ਤਾਂ ਓਟਸ ਉਹ ਬਸ ਦਸ ਮਿੰਟ ਗਰਮ ਪਾਣੀ 'ਚ ਪਿਓ ਦੋ ਤੇ ਮਿੰਟ ਚ ਉਹ ਮਤਲਬ, ਉਹ ਹੋ ਜਾਂਦੇ, ਸੋਫਟ ਹੋ ਜਾਂਦੇ ਨੇ।
ਹਾਂਜੀ।
ਤਾਂ ਉਸ ਪਾ -ਪਾਣੀ ਨੂੰ ਅਸੀਂ ਡਰੇਨ ਕਰ ਦਿੰਦੇ ਹਾਂ ਫੇਰ, ਤੇ ਆਲੂ ਜਿਹੜੇ ਉਬਲੇ ਹੈਗੇ ਨੇ ਉਹਨੂੰ ਮੈਸ਼ ਕਰ ਲਓ ਨਾਲੋਂ- ਨਾਲ ਤੇ ਜਿਹੜਾ ਪੋਹਾ ਆਉਂਦਾ ਉਹਨੂੰ ਵੀ ਗਿੱਲਾ ਕਰਕੇ ਪੰਜ ਮਿੰਟ ਰੱਖਣਾ ਹੁੰਦਾ ਹੈ।
ਅੱਛਾ।
ਤੇ ਬਸ ਤਿੰਨੋ ਚੀਜ਼ਾਂ ਨੂੰ ਮਿਲਾ ਕੇ ਤੇ ਉਹਦੇ ਚ ਆਪਣੇ ਸਵਾਦ ਅਨੁਸਾਰ ਨਮਕ ਡਾਲ ਦੋ ਚਾਟ ਮਸਾਲਾ ਡਾਲ ਲੋ, ਤੇ ਹਰੀ ਮਿਰਚਾਂ ਪਾ ਸਕ ਤੇ ਉਹ ਜੇ ਬੱਚਿਆਂ ਨੂੰ ਖਲਾਉਣਾ ਹੁੰਦਾ ਮੈਂ ਤਾਂ ਉਹਦੇ ਚ ਗਾਜਰ ਪਾ ਦਿੰਦੀ ਹਾਂ।
ਹਾਂਜੀ-ਹਾਂਜੀ।
ਠੀਕ ਹੈ ਤੇ ਇਹਦੇ ਚ ਕਾਲੀ ਮਿਰਚ ਦਾ ਸਵਾਦ ਬੜਾ ਚੰਗਾ ਆਉਂਦਾ ਹੈ।
ਹਾਂਜੀ।
ਇਕ ਤਾਂ ਬਸ ਐਵੇਂ ਜੇਹਾ ਆਪਣਾ ਘੌਲ ਬਣਾ ਕੇ ਤੇ ਉਹਨੂੰ ਮੈਂ ਉਹਨੂੰ ਬਣਾਉਾਨਣੀ ਹਾਂ ਆਪੇ ਪੈਣ ਵਿੱਚ ਮਤਲਬ ਲੋਕੀ ਉਹਨੂੰ ਤਵੇ ਤੇ ਬਣਾਉਣਗੇ ਤੇ ਨਾ ਤੇਲ ਜ਼ਿਆਦਾ ਲੱਗਦਾ ਐ।
ਹਾਂਜੀ- ਹਾਂਜੀ।
ਠੀਕ ਹੈ ਉਹਨੂੰ ਤਲਿਆ ਜਾਏਗਾ ਤਾਂ ਥੋੜਾ ਸ ਥੋੜਾ ਜਿਹਾ ਹੈਵੀ ਹੋ ਜਾਂਦਾ, ਉਹ ਤਾਂ ਅਸੀਂ ਕੀ ਕਰਨੇ ਹਾਂ, ਅਸੀਂ ਉਹਨੂੰ ਆਪੇ ਪੈਣ ਵਿੱਚ ਬਣਾਉਂਦੇ ਹਾਂ। ਤੁਸੀਂ ਵੇਖਿਆ ਹੋਏਗਾ ਆਪੇ ਪੈਨ ਆਉਂਦੇ ਨੇ।
ਹਾਂ ਤਾਂ ਉਹਦੇ ਚ ਕੀ ਹੋਏਗਾ ਕਿ ਮਤਲਬ ਘੱਟੋ -ਘੱਟ ਤੇਲ ਲੱਗੇਗਾ, ਉਹਦੇ ਚ। ਤਾਂ ਬਟਰ 'ਚ ਬਨਾ ਲੋਂ ਭਾਵੇਂ ਘੀ 'ਚ ਬਣਾ ਲੋ, ਓਨੂੰ। ਤਾਂ, ਬਸ ਓਨੂੰ ਬਨਾ
ਨਾਲ ਹਰੀ ਚਟਨੀ
ਤੇ ਤੁਸੀਂ ਟਰਾਈ ਕਰਨਾ, ਬੜੀ ਸੌਖੀ ਹੈਗਾ, ਸੌਖਾ ਹੈਗਾ ਬਨਾਨਾ। ਹੈਲੋ।
ਹੈਲੋ, ਹਾਂਜੀ-ਹਾਂਜੀ, ਬੋਲੋ ਜੀ।
ਹਾਂਜੀ-ਹਾਂਜੀ, ਮੈਂ ਕੇਆ ਬੜਾ ਸੌਖਾ ਹੈਗਾ ਬਨਾਨਾ, ਤੁਸੀਂ ਟਰਾਈ ਕਰਨਾ।
ਓਹੀ ਆ ਨਾ ਤੁਆਨੂੰ ਤਾਂ ਦੇਖੋ ਪਤਾ ਵਾ ਏਦੇ ਬਾਰੇ, ਸਾਨੂੰ ਪਤਾ ਨੀ ਨਾ ਏਨਾਂ
ਨਈ-ਨਈ, ਬਸ ਤਿੰਨ ਚੀਜ਼ਾਂ ਚਾਈਦੀਆਂ ਨੇ, ਆਲੂ, ਪੋਹਾ ਤੇ ਅ ਓਟਸ, ਹੋਰ ਕੁਝ ਨੀ ਚਾਈਦਾ ਓਂਦੇ 'ਚ, ਬਾਕੀ ਮਸਾਲੇ ਘਰਦੇ
ਅੱਛਾ।
ਤਾਂ ਬੜਾ ਸੌਖਾ ਹੈਗਾ ਔਰ ਛੇਤੀ ਬਨ ਜਾਂਦਾ ਤੇ ਐ ਹੈਗਾ ਕਿ ਪੇਟ ਵੀ ਭਰਿਆ ਰੈਂਦਾ ਤੇ ਹੈਲਦੀ ਵੀ ਚੀਜ਼ ਹੋ ਜਾਂਦੀ ਏ। ਹੂੰ, ਨਾਲ ਹਰੀ ਚਟਨੀ ਬਨਾਓ।
ਹੂੰ। ਏ ਮਤਲਬ ਜਿਵੇਂ ਏ ਦੁਕਾਨਾਂ ਤੇ ਵੀ ਮਿਲਦਾ ਵਾ?
ਅ ਨਈ ਓ ਮਿਲ ਤਾਂ ਜਾਏਗਾ ਪਰ ਓਇਓ ਹੁੰਦਾ ਨਾ ਕਿ ਬਈ ਓਥੋਂ ਦੇ ਆਂਦੇ-ਆਂਦੇ ਠੰਡਾ ਹੋ ਜੇ। ਕੁਛ ਹੋਜੇ ਤੇ ਘਰ ਬਨਾਓ ਤਾਂ ਵਦੀਆ ਹੈਗਾ।
ਹ। ਹੂੰ।
ਮਿਲ ਤਾਂ ਜਾਂਦਾ, ਕਟਲੇਟ ਤਾਂ ਮਿਲ ਜਾਏਗਾ। ਪਰ ਅਸੀਂ ਏਂਦੇ 'ਚ ਕੀ ਪਾ ਰੇ ਆਂ ਅਸੀਂ, ਅਸੀਂ ਏਂਦੇ 'ਚ ਓਟਸ ਪਾ ਰੇ ਆਂ। ਓਟਸ ਏਨੇ ਹੈਲਦੀ ਹੁੰਦੇ ਨੇ, ਠੀਕ ਐ ਸਾਮਨੇ ਆਲਾ ਖਾਲੀ ਆਲੂ ਦਾ ਬਨਾ ਕੇ ਦੇ ਦੇਗਾ ਸਾਨੂੰ ਤਾਂ, ਸਾਨੂੰ ਨੀ ਪਤਾ ਚਲੇਗਾ।
ਹਾਂ ਏ ਤਾਂ ਹੈ।
ਹਨਾ ਤੇ ਅਸੀਂ ਏਂਦੇ 'ਚ ਪੋਹਾ ਵੀ ਪਾਇਆ, ਓਟਸ ਵੀ ਪਾਏ ਨੇ।
ਤਾਂ ਓ ਕਰਕੇ ਨਾ ਹੈਲਦੀ, ਹੈਲਦੀ ਹੋ ਜਾਂਦਾ ਐ।
ਹਾਂ ਏ ਹੁੰਦਾ ਵਾ ਨਾ ਕਿ ਹਾਂ ਬਈ ਏਨੀਂ ਮੇਹਨਤ ਕਰਨ ਦਾ ਕਿਸ ਦਾ ਮਨ ਨਾ ਹੋਏ, ਇੰਨੀ ਗਰਮੀ 'ਚ।
ਹਾਂ ਨਈ ਵੈਸੇ ਤਾਂ ਨਈ ਲੱਗਦਾ ਮੈਂ ਕੇਆ ਨਾ ਤੇ ਤਲਯਾ ਹੋਇਆ ਨੀ ਐ ਨਾ ਐ ਬੜੀ ਘੱਟ ਓਇਲ 'ਚ ਬਨਦਾ ਹੈਗਾ। ਤਾਂ ਏਸ ਕਰਕੇ ਹੈਵੀ ਵੀ ਨੀ ਹੁੰਦਾ, ਬਨਾਨ ਇਚ ਵੀ ਈਜ਼ੀ ਹੈਗਾ, ਖੈਰ ਮੈਨੂੰ ਆਦਤ ਪੈ ਗੀ ਹੈ ਤਾਂ ਕਰਕੇ ਸ਼ਾਇਦ ਇਜ਼ੀ ਲੱਗਦੈ।
ਓਹੀ ਆ ਨਾ ਬੱਚੇ ਕੈਂਦੇ ਹੋਣੇ ਕਿ ਮੰਮੀ ਐ ਡਿਸ਼ ਚਾਈਦੀ ਤੇ ਓ ਤਾਂ ਬਣਾ ਕੇ ਦੇਣੀ ਪਊ।
ਹਾਂ, ਹਾਂ, ਹਾਂ। ਲੋਕੀ ਏਨੂੰ ਦਈ ਦੇ ਨਾਲ ਵੀ ਖਾਂਦੇ ਨੇ, ਦਹੀਂ ਦੇ ਨਾਲ ਵੀ ਬੜਾ ਸੋਣਾ ਚੰਗਾ ਲੱਗਦਾ ਐ ਜਿਵੇਂ ਬਰਤ ਤ ਹੈਗਾ ਨਾ ਤਾਂ ਵਰਤ 'ਚ ਖਾ ਲੈਂਦੈਨ ਠੀਕ ਐ ਮਤਲਬ ਕੀ ਖਾਂਦੇ ਨੇ ਖਾਲੀ ਆਲੂ ਦਾ ਬਨਾ ਲੀਤਾ, ਨਾ ਓਂਦੇ 'ਚ ਓ ਪਾਏ ਓਟਸ ਨਈ ਪਾਏ ਓਨਾਂ ਨੇ। ਤਾਂ ਐਵੇ ਵੀਂ ਬਨਾ ਸਕਦੇ ਨੇ, ਚੰਗੀ ਚੀ-ਚੀਜ਼ਾਂ ਅੱਛੀਆਂ ਹੈਗੀਆਂ ਨੇ। ਐਵੇਂ ਤੋਂ ਹੋਰ ਵੀ ਕਈ ਚੀਜ਼ਾਂ ਹੈਗੀਆਂ ਨੇ ਜਿਵੇਂ ਬੱਚੇ ਕਹਿੰਦੇ ਨੇ ਕਿ ਫਟਾਫਟ ਚਾਹੀਦੀ ਐ ਹੋਣੀ ਚਾਹੀਦੀ ਐ।
ਅੱਜ ਅੱਜ-ਕੱਲ੍ਹ ਤਾਂ ਬੱਚੇ ਆਪਣਾ ਪਲੇਨ ਢੋਸਾ ਤੇ ਆਪਣਾ ਇਹ ਸਭ ਚੀਜ਼ਾਂ ਮੰਗਦੇ ਨੇ।
ਹੂੰ, ਉਹ ਆਦਾ ਨਾ ਰੇਡੀ ਟੂ ਈਟ ਵਾਲਾ ਉਹ ਜਿਹੜਾ ਬੈਟਰ ਆਦਾ ਬ ਲਿਆ ਅਸੀਂ ਬਣਾ ਛੋੜਿਆ, ਹੁਣ ਅੱਜ ਕੱਲ ਉਹ ਇੰਨਾ ਟਾਈਮ ਨੀ ਹੈਗਾ ਨਾ ਕਿ ਅਸੀਂ ਦਾਲ ਨੂੰ ਭਿਓ ਆਗੇ ਪੂਰੀ ਰਾਤ ਫਿਰ ਉਹਨੂੰ। ਅ ਪੀਸਾਂਗੇ ਤਾਂ ਉਹ ਲੋਕਾਂ ਵਿਚ ਬੜੀ ਉਹ ਹੈਗੀ ਏ। ਸ਼ੋਰਟੇਜ ਆਫ ਟਾਈਮ ਹੈਗੀ।
ਟਾਈਮ ਈ ਨੀ ਐ ਨਾ ਲੋਕਾਂ ਦੇ ਕੋਲ।
ਹੂੰ,
ਕਿਉਂਕਿ ਆਪਣਾ ਕੰਮ ਈ ਬੋਤ ਜ਼ਿਆਦਾ ਹੁੰਦਾ ਵਾ ਫਿਰ ਬੱਚਿਆਂ ਨੂੰ ਵੀ ਦੇਖਣਾ ਤ ਆ ਕਰਨਾ ਉਹਨਾਂ ਦੀ ਸੋਚ ਚੁਆਇਸ ਹੁੰਦੀ ਆ ਘੁੰਮਣਾ ਬਾਗ ਪਲੇੇਕ ਕਰਵਾਣਾ ਬੱਚਿਆਂ ਨੂੰ। ਟਿਊਸ਼ਨ ਦੇਣੀ ਸਟੱਡੀ ਤਿਆਰ ਕਰਵਾਣਾ ਹੋਮਵਰਕ ਇਹ ਸਭ ਚੀਜ਼ਾਂ ਲਾ ਕੇ ਫੇਰ, ਲੇਡੀਜ਼ ਦੇ ਕੋਲ ਤਾਂ ਜਮਾ ਈ ਟੈਮ ਨੀ ਹੁੰਦਾ ਅੱਜ ਦੇ ਟੈਮ ਤੇ
ਹੂੰ-ਹੂੰ, ਹਲੇ ਸਕੂਲ ਖੁੱਲ ਗਏ ਨੇ ਪਰ ਹੋਲੀਡੇ ਹੋਮਵਰਕ ਹਲੇ ਕੰਪਲੀਟ ਨੀ ਹੋਇਆ ਬੱਚਿਆਂ ਦਾ।
ਹਾਂ, ਇਹੀ ਇਹੀ ਆ ਸਾਡੇ ਏਧਰ ਵੀ। ਕੇ ਬੱਚ ਬੱਚੇ ਹਲੇ ਜਾ ਈ ਨੀ ਰਹੇ ਨੇ ਸਕੂਲ ਤਾਂ, ਕਹਿੰਦੇ ਹਲੇ ਹੋਮਵਰਕ ਨੀ ਕੰਮ ਕੰਪਲੀਟ ਆ ਤੇ ਗਰਮੀ ਇੰਨੀ ਪੈ ਗਈ ਆ ਉੱਥੇ ਗਰਮੀ ਲੱਗ ਲੱਗੂਗੀ ਇਹ ਆ ਓਹ ਆ।
ਹੂੰ।
ਤੇ ਇੱਕ ਰੂਟੀਨ ਵਿਗੜ ਗਿਆ ਵਾ ਇੱਕ ਮਹੀਨੇ ਵਿੱਚ ਤੁਹਾਨੂੰ ਪਤਾ ਈ ਆ ਜੇ ਬੱਚੇ ਆਪਣਾ ਟੈਮ ਪਹਿਲਾਂ ਉਹ ਹੁੰਦਾ ਸੀਗਾ ਬੱਚੇ ਉੱਠਦੇ ਸੀਗੇ ਆਪਣਾ ਚਲੋ ਬਾਈ ਸਕੂ ਸਕੂਲੇ ਜਾਣਾ ਵਾ, ਹੁਣ ਇੱਕ ਮਹੀਨਾ ਗਏ ਲੇਟ ਸੋਣ ਦੀ ਤੇ ਜਾਗ ਗੰਦੀ ਆਦਤ, ਪੈਗੀ ਉਹਨਾਂ ਨੂੰ ਵੀ ਬਸ ਹੁਣ ਕਹਿੰ ਤੇ ਅ ਕੇ ਮੈਂ ਨੀ ਜਾਣਾ ਮੈਂ ਨੀ ਜਾਣਾ ਕੱਲ੍ਹ ਜਾਊਂਗਾ ਕੱਲ੍ਹ ਜਾਊਂਗਾ।
ਹੂੰ ਹੂੰ ਹੂੰ, ਹੂੰ ਹੂੰ ਹੂੰ ਹੂੰ।
ਹੁਣ ਅੱਜ ਚਾਰ ਤਰੀਕ ਹੋਗੀ ਇੱਕ ਤਰੀਕ ਤੋਂ ਸਕੂਲ ਖੁੱਲ੍ਹੇ ਸੀਗੇ। ਹੁਣ ਤੱਕ ਇੱਕ ਵੀ ਦਿਨ ਨੀ ਗਏ, ਹੁਣ ਇਹ ਵੀ ਕਹਿੰਦੇ ਆ ਕੱਲ ਜਾਊਗੀ ਕੱਲ ਜਾਊਗੀ ਬਸ ਏਦਾਂ ਈ ਲਾਇਆ ਹੋਇਆ।
ਹੂੰ ਹੂੰ ਹੂੰ ਹੂੰ। ਉਹੀ ਉਹ ਆਦਤ ਛੁੱਟ ਜਾਂਦੀ ਏ ਨਾ ਛੋਟੇ ਹੈਗੇ ਨੇ ਕੀ ਕਰੀਏ ਹੋਰ ਵਿਚਾਰੇ। ਗਰਮੀ ਐਨੀ ਪਏ ਰਹੀ ਐ ਹਲੇ ਤਾਂ
ਫੇਰ ਇੱਕ ਇੱਕ ਅਸੀਂ ਇਸ ਲਈ ਵੀ ਨੀ ਭੇਜਦੇ ਨਾ ਕਿ ਗਰਮੀ ਏਨੀ ਪੈ ਗਈ ਐ ਧੁੱਪ ਪੇ ਆਣਾ ਫੇਰ ਸਵੇਰ ਵੀ ਇੰਨੀ ਗਰਮੀ ਹੋ ਜਾਂਦੀ ਆ।
ਹੂੰ ਹੂੰ ਹੂੰ ਹੂੰ।
ਹੁਣ ਓ ਦਿਨੇ ਤਾਂ ਅਪਣਾ ਕੱਲ-ਕੱਲ ਦੇ ਵਿੱਚ ਰੈਦੇ ਆ, ਤਾ ਆਪਣਾ ਓਨਾ ਨੇ ਕੀ ਕਰਨਾ ਐ ਏਸੀ ਚਲਾ ਲੈਣਾ, ਯਾ ਪ ਖਾ, ਚਲਾ ਲੈਣਾ ਬੈਠੇ ਰੈਣਾ ਓਥੇ ਏਨੇ ਬੱਚੇ ਹੁੰਦੇ ਆ, ਤੇ ਓਦੇ ਕਾਰਕੇ ਹੋਰ ਓ ਬਣਦੀ ਆ ਤਾਪਮਾਨ
ਹਾਂਜੀ, ਹਾਂਜੀ, ਹਾਂਜੀ।
ਤਾਂ ਕਾਰਕੇ ਫੇਰ
ਹੂੰ, ਅੱਜ ਤਾ ਬਾਰਿਸ਼ ਹੋਈ ਏ, ਪਰ ਓਈ ਓ ਨਾ, ਐਨਾ ਅ ਹਿਊਮਿਡੀਟੀ, ਹਿਊਮਿਡ ਹੋਇਆ ਪੇਆ, ਕਿ ਬਸ ਪਸੀਨਾ ਨੀ ਛੁੱਟ ਰੁਕਦਾ। ਤਾਂ ਬੱਚੇ ਪਰੇਸ਼ਾਨ ਹੁੰਦੇ ਨੇ, ਬੱਚੇਆਂ ਨੂੰ ਚਾਈਦਾ ਕਿ ਬਸ ਅ ਠੰਡਾ ਹੋਏ ਤੇ ਅਸੀਂ ਕੰਮ ਕਰਦੇ ਰਈ ਏ, ਅੱਜ-ਕੱਲ ਦੇ ਬੱਚੇ ਨੀ ਬਰਦਾਸ਼ ਕਰਦੇ ਨਾ।
ਸਾਡੇ ਏਧਰ ਵੀ ਅੱਜ ਮੀ ਪੇਆ ਸੀਗਾ ਪਰ ਪੇਆ, ਅੱਧਾ ਘੰ ਏਕ ਘੰਟਾ ਈ ਆ ਹੁਣ ਓ ਤੋਂ ਬਾਅਦ ਏਨੀਕ ਕਮਸ ਹੁਈ ਹੋਈ ਆ, ਬੱਸ ਬਾਰ ਖੜੇਆ ਵੀ ਨੀ ਜਾ ਰੇਆ।
ਹੂੰ-ਹੂੰ, ਹਾਂਜੀ।
ਓਈ ਆ ਨਾ, ਕੇ ਪੈਲਾ ਤਾਂ ਚਲੋ ਬਾਦ ਵਿੱਚ ਨੀ ਸੀ ਗੀਤਾ ਮੌਸਮ ਸਈ ਸੀਗਾ ਪੈਲਾ ਅਸੀ ਸੋਚਦੇ ਸੀਗੇ ਬ ਮੀ ਪੈ ਜਵੇ, ਮੀ ਪੈ ਜਵੇ ਹੁਣ ਮੀ ਪੇਆ ਤਾਂ ਹੁਣ ਏਦਾ ਹੋ ਗੇਆ ਕੇ ਮੀ ਗਲਤ ਪੈ ਗੇਆ
ਹਾਂ, ਹਾਂ, ਹਾਂ, ਬੱਚੇਆਂ ਨੂੰ ਆਦਤ ਨੀ ਹੈਗੀ ਨਾ ਅਸਲ ਚ ਜਾਦਾ ਸਰਦੀ ਜਾਦਾ ਗਰਮੀ ਬਰਦਾਸ਼ ਕਰਨ ਦੀ ਆਦਤ ਨੀ ਹੈਗੀ ੲੈਨਾਂ ਨੂੰ, ਸਾਨੂੰ ਫਿਰ ਵੀ ਸੀ ਅਸੀਂ ਕੈੰਦੇ ਸੀ ਕੰਮ ਤਾਂ ਕਰਨਾ ਈ ਹੈਗਾ ਤੇ ੲੈਨਾ ਕੋਲ ਬਾਣੇ ਐਨੇ ਹੈਗੇ ਨੇ।
ਸਾਡਾ ਤਾਂ ਰੂਟੀਨ ਬੱਣ ਗੇਆ ਨਾ ਹੁਣ, ਤਾਂ ਕਾਰਕੇ ਅਸੀ ਅਪਣਾ ਜੋਬ ਵੀ ਦੇਖਣਾ, ਅਪਣਾ ਸਭ ਕੁਛ ਦੇਖਣਾ ਪੈਂਦਾ ਵਾ਼, ਸਾਡੀ ਰੂਟੀਨ ਬੱਣ ਗੀ ਸਵੇਰੇ ਸੇ ਤੀ ਓਠ ਕੇ ਆਪਣਾ ਜੋਗਿੰਗ ਤੇ ਜਾਣਾ ਪੈਂਦਾ ਵਾ, ਫੇਰ ਓ ਤੋਂ ਬਾਅਦ ਆ ਕੇ ਆਪਣਾ ਸੱਭ ਕੁਛ ਤਿਆਰ ਹੋਣਾ ਔਫਿਸ ਦੇ ਲਈ
ਹਮ, ਹਾਂਜੀ, ਹਾਂਜੀ, ਹਾਂਜੀ, ਕੋਈ ਨੀ ਜਦੋ
ਠੇ ਹੋਏ ਸੱਭ ਕੁਛ ਏਦਾਂ ਈ ਹੋਜੂਗਾ
ਹਾਂਜੀ-ਹਾਂਜੀ ਬੱਚੇ ਕੈੰਦੇ ਨੇ ਤੁਸੀਂ ਤੇ ਕਿਧਰੇ ਨੀ ਜਾਂਦੇ ਸਾਨੂੰ ਕਿਓ
ਹਾਂ, ਓਹੀ ਆ ਨਾ, ਹੁਣ ਤੁਆਡਾ ਤਾਂ ਦੇ ਖੋ, ਏਦਾ ਵਾ ਕਿ ਹਾਂ ਬਈ ਤੁਸੀਂ ਜੇ, ਮੀ ਵੀ ਪੈ ਗੇਆ, ਤੁਸੀਂ ਨਈ ਵੀ ਜਾਓਗੇ, ਤੇ ਔਨਲਾਈਨ ਕਲਾਸ ਲੈ ਲੋਗੇ
ਹਾਂਜੀ, ਹਾਂਜੀ, ਹਾਂਜੀ।
ਤੇ ਬੱਚੇਆਂ ਦਾ ਏਆ, ਜਿੰਨੇ ਬ ਚੇਆਂ ਨੂੰ ਮੈਡਮ ਅੱਜ-ਕੱਲ ਸਕੂਲੇ ਔਨ ਔਨਲਾਈਨ ਕਲਾਸ ਲੈਂਦੇ ਨੇ ਓ ਵਿੱਚ, ਵਿ ਚ ਜੇੜਾ ਲੋਕਡਾਊਨ ਜੇਆ ਲੱਗੇਆ ਸੀਗਾ, ਓਦੋ ਤਾਂ ਮੈਡਮਾਂ ਨੇ ਲਿੱਤੀਆ ਨੇ ਕਲਾਸਾਂ ਔਨਲੈਨ ਹੋਣ ਤਾਂ ਮਨਾ ਕਰਦੇ ਨੇ, ਏਂਨੇ ਬੱਚੇਆਂ ਨੂੰ ਕਿਵੇਂ ਸਮਝਾਏ
ਅਛਾ ਬੱਚੇ, ਮ ਓਦੇ ਚ ਰੈਰੇ ਅਪਣਾ ਮਤਲਬ, ਅ ਕਿ, ਕਿਲੀਅਰ ਨੀ ਹੋਈਆਂ ਪੜਾਈ ਓਨਾ ਨੂੰ
ਹਾਂ, ਓਦੇ ਵਿੱਚ ਤਾਂ ਬਲਕਿ ਜ ਦੋਂ ਓਨਲਾਈਨ ਕਲਾਸਾਂ ਚੱਲੀ ਸੀਗੀ, ਹੋਣ ਬੱਚੇਆ ਨੂੰ ਫੋਨਾਂ ਦੀ ਆਦਤ ਪੈ ਗੀ।
ਹਾਂ, ਉਨਾਂ ਨੂੰ ਦੇਣਾ ਪਯਾ ਸਾਨੂੰ, ਮਤਲਬ ਨਾ ਚਾੰਦੇ ਹੋੲ ਵੀ ਸਾਨੂੰ ਉਨਾਂ ਦੇ ਹੱਥ ਚ ਦੇਣਾ ਪਯੈ ਫੋਨ, ਹੈ ਹੁਣ ਉਹ ਚ ੲਕ ਇੱਕ ਵਾਰੀ ਚਲਾ ਗਯਾ, ਤੇ ਫੇਰ ਹੁਣ ਨੀ ਛੋੜ ਸਕਦੇ ਐ ਤਾਂ, ਹੁਣ ਤਾਂ ਕਹਿੰਦੇ ਨੇ ਏ ਮੇਰਾ ਫੋਨ ਤੇ ਮੇਰਾ ਨੰਬਰ, ਤੇ ਮੇਰੇ ਦੋਸਤ, ਮੇਰੇ ਗਰੁੱਪ, ਬਣੇ ਹੋਏ ਨੇ। ਹੁਣ ਤੁਸੀ ਨੀ ਪੜੋਗੇ ਏਨੂੰ, ਹੁਣ ਅਪਣੇ ਲੋਕ ਲਗਾ ਕੇ ਰੱਖਦੇ ਨੇ ਉਂਦੇ ਚ।
ਹਾਂ, ਹੁਣ ਏਹੀ ਹੁੰਦਾ ਵਾ।
ਹਾਂ। ਪਹਿਲੇ ਤੋਂ ਏਹ ਹੁੰਦਾ ਸੀ, ਇਕ ਮੰਮੀ ਕੋਲ ਹੈਗਾ, ਪਾਪਾ ਕੋਲ ਹੈਗਾ, ਤਵਾਡੇ ਦੋਸਤਾਂ ਦੇ ਫੋਨ ਉੱਥੇ ਚ ਤੇ ਆਣਗੇ। ਹੁਣ ਬਸ ਸਾਡਾ ਹੈਗਾ, ਤਾਂ ਆਪਣਾ ਇੰਡਵਿਜਅਲ ਹੋ ਗਯਾ ਉਨਾਂ ਦਾ।
ਹਮ, ਉਹੀ ਐ ਨਾ ਪਹਿਲ ਏਹ ਜੇੜਾ ਲੋਕਡਾਊਨ ਲੱਗਿਆ ਇਨੇ, ਸਾਰਾ ਕੰਮ ਖਰਾਬ ਕਰਤਾ ਨਾ ਬੱਚੇ ਬੱਚਿਆਂ ਦੀ ਪੜਾਈਆਂ ਦਾ ਵੀ, ਤੇ ਆਦਤਾਂ ਵਿਗੜ ਗਈਆਂ ਨੇ ਬੱਚਿਆਂ ਦੀ।
ਹਾਂਜੀ- ਹਾਂਜੀ।
ਹਮ, ਤਾਂ ਗੱਲਤ ਏ, ਚਲੋ ਜੀ, ਮੈਂ ਥੋੜਾ ਜਿਹਾ ਕੰਮ ਕਰ ਲਾ, ਫੇਰ ਮੈਂ ਫ੍ਰੀ ਹੋ ਕੇ ਕਰ ਦਾ ਗੱਲ, ਠੀਕ ਹੈ ਜੀ, ਓਕੇ ਜੀ, ਸਸ ਰੀ ਕਾਲ ਜੀ।
ਅੱਛਾ ਜੀ।